ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹੋਰ ਕਿ ਹਾਲ ਚਾਲ? ਬਸ ਵਧੀਆ ਵਧੀਆ, ਅੱਜ ਕਿਵੇਂ ਫੋਨ ਕੀਤਾ ਤੁਸੀਂ?
ਬਸ ਇਸ ਟਾਈਮ ਥੋੜ੍ਹੀ ਫਰੀ ਹੋਈ ਸੀ। ਮੈਂ ਕਿਹਾ ਚਲੋਂ ਪੁੱਛ ਲਈਏ।
ਅੱਛਾ। ਵਾਹ ਜੀ ਵਾਹ ਕਿਆ ਬਾਤ ਐ, ਵੈਸੇ ਤਾਂ ਤੁਸੀਂ ਫੋਨ ਕਰਦੇ ਨਹੀਂ ਕੁਛ ਕੰਮ ਤਾਂ ਹੋਏਗਾ ਤਾਂ ਹੀ ਫੋਨ ਕੀਤਾ, ਵੈਸੇ ਤਾਂ ਨਹੀਂ ਫੋਨ ਕਰਨ।
ਬਸ ਵਿਹਲੇ ਸੀ। ਥੋੜ੍ਹੇ ਬੋਰਿੰਗ ਡੇ ਚੱਲਦੇ ਪਏ ਨੇ।
ਹੂੰ ਹੂੰ, ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਸਹੀ ਗੱਲ ਐ, ਹੂੰ ਹੂੰ ਹੂੰ।
ਦਿਨ ਤਿਉਹਾਰ ਨਿਕਲ ਗਏ ਨੇ, ਹੁਣ ਐਵੇਂ ਨਿਕਲਣੇ ਨੇ ਦਿਨ।
ਇਹ ਤੇ ਹੈ ਹੀ ਸਹੀ ਗੱਲ ਐ, ਬਸ ਹੁਣ ਦਿਨ ਤਿਉਹਾਰ ਵੀ ਸ਼ੁਰੂ ਹੋ ਜਾਣੇ ਆ। ਅਹ ਅਗਸਤ ਤੋਂ ਅਗਸਤ ਤੋਂ ਬਾਅਦ ਦਿਨ ਤਿਉਹਾਰ ਸ਼ੁਰੂ ਹੋ ਜਾਣੇ ਆ, ਇੱਥੇ
ਤੋਂ ਬਾਅਦ ਸ਼ੁਰੂ
ਹਾਂ, ਰੱਖੜੀ ਤੋਂ ਬਾਅਦ ਸ਼ੁਰੂ ਹੋ ਜਾਣੇ ਆ, ਹੋਰ ਹੋਰ ਸੁਣਾਓ ਜੀ?
ਸਾਡੇ ਨਾ ਉੱਧਰ, ਹਾਂਜੀ ਸਭ ਵਧੀਆ, ਮੈਂ ਨਾ ਪਰ ਸਾਡੇ ਪੰਜਾਬ ਵਾਲੀ ਸਾਈਡ ਤੇ ਨਾ, ਵਿਆਹ ਮਨਾਉਂਦੇ ਨੇ ਗੁਰੂ ਨਾਨਕ ਦੇਵ ਜੀ ਦਾ।
ਜੀ ਜੀ ਮੈਂ ਮੈਂ ਵੀ ਸ਼ਾਇਦ ਸੁਣਿਆ ਬਟਾਲਾ।
ਹਾਂ ਬਟਾਲਾ, ਤੇ ਉੱਧਰ ਗੁਰ ਦੁਆਰਾ ਹੈਗਾ ਐ, ਗੁਰਦੁਆਰਾ ਇੱਕ ਹੈਗਾ ਐ ਕੰਧ ਸਾਹਿਬ। ਇੱਕ ਹੈਗਾ ਡੇਰਾ ਸਾਹਿਬ, ਗੁਰਦੁਆਰਾ ਜਿਹੜਾ ਕੰਧ ਸਾਹਿਬ ਹੈ ਨਾ। ਉੱਥੇ ਬਾਬਾ ਜੀ ਬੈਠੇ ਸੀ, ਗੁਰੂ ਨਾਨਕ ਦੇਵ ਜੀ।
ਅੱਛਾ ਜੀ।
ਤੇ ਬਾਬਾ ਜੀ ਦੀਆਂ ਸਾਲੀਆਂ ਸੀਗੀਆਂ ਤੇ ਜਿਵੇਂ ਅਸੀਂ ਜੀਜਾ ਸਾਲੀ ਮਜ਼ਾਕ ਕਰਦੇ ਆ ਨਾ, ਉਵੇਂ ਹੀ ਉਹਨਾਂ ਦੀ ਸਾਲੀਆਂ ਨੇ ਬਾਬਾ ਜੀ ਨਾ ਮਜ਼ਾਕ ਕੀਤਾ।
ਹੂੰ ਹੂੰ।
ਕਿ ਇੱਕ ਦੀਵਾਰ ਉਹਨਾਂ ਦੇ ਉਹ ਦੀਵਾਰ ਦੇ ਅੱਗੇ ਬੈਠੇ ਦੇ ਸੀ ਇੱਕ ਦੀਵਾਰ ਦੇ ਨਾ। ਬਈ ਇਹ ਦੀਵਾਰ ਤੁਹਾਡੇ ਉੱਪਰ ਡਿੱਗਣ ਵਾਲੀ ਐ। ਕਿ ਤੁਸੀਂ ਉੱਠ ਜਾਓ, ਇਹ ਦੀਵਾਰ ਤੁਹਾਡੇ ਉੱਤੇ ਡਿੱਗਣ ਲੱਗੀ ਐ। ਉਹਨਾਂ ਨੇ ਆਪਣਾ ਹੱਥ ਐਵੇਂ ਕੀਤਾ, ਬਈ ਇਹ ਦੀਵਾਰ ਕਦੀ ਨਹੀਂ ਡਿੱਗੇਗੀ, ਇਹ ਜੁੱਗੋ ਯੱਗ ਅਟੱਲ ਏ।
ਜੁੱਗੋ ਜੁਗ ਅਟੱਲ ਠੀਕ ਐ ਠੀਕ ਐ।
ਉਸ ਗੁਰਦੁਆਰੇ ਨੂੰ ਕੰਧ ਸਾਹਿਬ ਦਾ ਨਾਮ ਦਿੱਤਾ।
ਓਕੇ ਓਕੇ ਠੀਕ ਐ, ਠੀਕ ਐ ਠੀਕ ਐ।
ਕਰਦੇ ਸੀ, ਉਹ ਮਿੱਟੀ ਦੀ ਦੀਵਾਰ ਬਣੀ ਹੋਈ ਸੀ ਨਾ।
ਹੂੰ ਹੂੰ।
ਅਤੇ ਲੋਕਾਂ ਨੇ ਉਹਦੀ ਮਿੱਟੀ ਉਤਾਰ ਕੇ ਲੈ ਜਾਂਦੇ ਜੀ, ਬਈ ਆਪ ਕੰਧ ਸਾਹਿਬ ਤੋਂ ਲਿਆ ਦੀ ਐ, ਬਾਬਾ ਜੀ ਦੀ ਕੰਧ ਦੀ ਮਿੱਟੀ ਐ।
ਹੂੰ ਹੂੰ।
ਤੇ ਕੀ ਐ ਕਿ ਉਸ ਗੁਰਦੁਆਰੇ ਦਾ ਫਿਰ ਇਤਿਹਾਸ ਨਹੀਂ ਰਹਿੰਦਾ।
ਬਿਲਕੁਲ ਸਹੀ ਗੱਲ ਐ।
ਜਦੋਂ ਉੱਥੋਂ ਤੁਸੀਂ ਜਦੋਂ ਨਾਮ ਵੀ ਕੰਧ ਸਾਹਿਬ ਐ, ਤੁਸੀਂ ਉਹਦੀ ਕੰਧ ਈ ਭੋਰ ਭੋਰ ਕੇ ਲੈ ਜਾਉਗੇ, ਤਾਂ ਉਹਦਾ ਇਤਿਹਾਸ ਹੀ ਰਹਿ ਜਾਵੇਗਾ ਪਿੱਛੋਂ।
ਬਿਲਕੁਲ ਬਿਲਕੁਲ ਸਹੀ ਗੱਲ ਐ, ਜੋ ਜੋ ਉਸ ਅ ਅਹ ਸਥਾਨ ਦੀ ਨਿਸ਼ਾਨੀ ਐ। ਅਗਰ ਅਸੀਂ ਉਹੀ ਘਰੇ ਲੈ ਜਾਂਗੇ, ਤੇ ਉਹ ਉਹ ਫਿਰ ਆਉਣ ਵਾਲੀ ਜਿਹੜੀ ਸਾਡੀ ਪੀੜ੍ਹੀ ਐ। ਉਹ ਕੀ ਦੇਖੇਗੀ, ਉਹਨਾਂ ਨੂੰ ਕਿਵੇਂ ਪਤਾ ਲੱਗਿਆ ਕਿ ਇਹ ਕੰਧ ਸਾਹਿਬ ਗੁਰਦੁਆਰਾ ਐ। ਤੇ ਇਸ ਵਿੱਚ ਕੀ ਮਹੱਤਵ ਹੈ, ਕੀ ਹੋਇਆ ਸੀ ਤੇ ਮਤਲਬ ਬਸ ਕੀ ਕਰੀਏ, ਸਾਡੇ ਲੋਕਾਂ ਵਿੱਚ
ਉਹਨਾਂ ਨੇ ਫਿਰ, ਉਸ ਦੀਵਾਰ ਨੂੰ ਸ਼ੀਸ਼ੇ ਦੇ ਵਿੱਚ ਮੜਵਾ ਤਾ।
ਹੂੰ-ਹੂੰ ਬਿਲਕੁਲ।
ਹੁਣ ਉਹ ਦੀਵਾਰ ਜਿਹੜੀ ਹੈ। ਨਾ ਉਹਨਾਂ ਨੇ ਆਪਣਾ ਦਰਬਾਰ ਗ੍ਰੰਥ ਸਾਹਿਬ ਦੇ ਨਾਲ ਰੱਖੀ ਹੋਈ ਹੈ ਉਨ੍ਹਾਂ ਨੇ ਉਹ ਦੀਵਾਰ ਨੂੰ ਮਿੱਟੀ- ਮਿੱਟੀ 'ਚ ਕਰਤਾ ਹੁਣ ਉਹਨੂੰ ਮੱਥਾ ਟੇਕ ਸਕ ਹੁਣ ਅਸੀ ਉਹਨੂੰ ਮਿੱਟੀ ਵਗੈਰਾ ਨਹੀ ਉਹ ਲੈ ਸਕਦੇ
ਨਹੀ ਲੈ ਸਕਦੇ ਠੀਕ ਹੈ। ਠੀਕ ਹੈ।
ਉਥੇ ' ਬਾਬਾ ਜੀ ਬੈਠੇ ਸੀ ਜਾ ਕੇ- ਅਤੇ ਉਹਦੇ ਤੋਂ ਥੋੜ੍ਹੇ ਪਿੱਛੇ ਗੁਰਦੁਆਰਾ ਹੈ। ਆਪਣਾ ਡੇਰਾ ਸਾਹਿਬ। ਅਤੇ ਉਥੇ ਕੀ ਹੈ ਬਈ ਉਥੇ ਬਾਬਾ ਜੀ ਦੀਆਂ ਲਾਵਾਂ ਹੋਈਆਂ ਸੀ।
ਅਛਾ ਜੀ ਠੀਕ ਹੈ। ਠੀਕ ਹੈ। ਦੇਖੋ ਜੀ ਹਾਂ। ਪਲੇ ਬੋਲੋ ਤੁਸੀ ਪਹਿਲੇ ਆਪਣੀ ਪੂਰੀ ਗੱਲ ਕਰੋ
ਉਥੇ ਬਾਬਾ ਜੀ ਲਲਾਵਾਂ ਹੋਈਆਂ ਸੀ ਅਤੇ ਉਥੇ ਇਕ ਇਹ ਬਖਸ਼ ਹੈਗੀ ਹੈ। ਜਿਵੇ ਕੀ ਮੇਰੀ ਮੰਨਤ ਹੈ ਬਈ ਮੈਨੂੰ ਮੁੰਡਾ ਜਾਂ ਕੋਈ ਕੁੜੀ ਹੈ। ਮੇਰੀ ਮੰਨਤ ਹੈ। ਮਨ ਵਿਚ ਕਿ ਮੈਨੂੰ ਇਕ ਚੰਗਾ ਹਮਸਫ਼ਰ ਚਾਹੀਦਾ।
ਹੂੰ- ਹੂੰ-
ਜਾਂ ਮੇਰੀ ਮੰਨਤ ਹੈ ਮੈਨੂੰ ਆਪਣੇ ਆਦਮੀ ਲਈ ਕਾਰੋਬਾਰ ਚਾਹੀਦਾ ਜਾਂ ਮੈਨੂੰ ਕੋਈ- ਬੱਚੇ ਦੀ ਲੋੜ ਏ ਜਾਂ ਮੈਨੂੰ ਕੋਈ ਵੀ ਜ਼ਰੂਰਤ ਏ
ਹੂੰ- ਹੂੰ -
ਅਤੇ ਮੈ ਮੈ ਉਥੋਂ ਆਪਣਾ ਬਾਬਾ ਜੀ ਕੋਲੋ ਅਰਦਾਸ ਕਰਵਾ ਕੇ ਉਥੋ ਮਿਲਦਾ ਸਿਹਰਾ
ਅਛਾ ਜੀ ਹਾਂ ਬਾਬਾ ਜੀ ਦਾ ਸਿਹਰਾ
ਬਾਬਾ ਜੀ ਦਾ ਸਿਹਰਾ ਪਾਲਕੀ ਤੇ ਲਾਉਦੇ ਨੇ ਜਦੋ ਕੱਢਦੇ ਨੇ ਤੇ ਤੇ ਉਹ ਸਿਹਰਾ ਅਸੀ ਲੈ ਸਕਦੇ ਹਾਂ ਅਤੇ ਜੇ ਤਾਂ ਮੈ ਸੱਚੇ ਦੀਲੋਂ ਲਿਤ ਮੈਂ ਇਕ ਸਾਲ ਲਿਤਾ ਨਾ ਮੇਰੇ ਅਗਲੇ ਬਾਬਾ ਜੀ ਦੇ ਵਿਆਹ 'ਤੇ ਨਾ ਮਰੀ ਉਹ ਮੰਨਤ ਪੂਰੀ ਹੋ ਜਾਏਗੀ-
ਅਛਾ ਜੀ ਵਾਜੀ ਵਾਹ-
ਇਕ ਪਰਸੈਟ ਲੋਕਾਂ ਦੀ ਪੂਰੀ ਹੁਦੀ ਹੈ। ਇਥੋਂ ਤਕ ਕਿ ਮੈ ਖੁਦ ਲ ਹੋਇਆ ਆਪਣੇ ਵਿਆਹ ਤੇ ਮੈਨੂੰ ਇਹ ਸੀ। ਕਿ ਚਲੋ ਮੈਨੂੰ ਇਕ ਅਛਾ ਜੀਵਨ ਸਾਥੀ ਚਾਹੀਦਾ ਬਸ ਇਹ ਚੀਜ਼ ਸੀਗੀ ਅਤੇ ਟੱਚਵੁੱਡ ਮੇਰੀ ਤਾਂ ਪੂਰੀ ਵੀ ਹੋਈ ਅਤੇ ਮੇਰਾ ਉਸੇ ਸਾਲ ਦੇ ਵਿਚ ਰਿਸ਼ਤਾ ਵੀ ਹੋ ਗਿਆ ਵਿਆਹ ਵੀ ਹੋ ਗਿਆ ਮਤਲਬ ਕਿ ਫਿਰ ਮੈਂ ਉਹ ਉਹੀ ਸਾਲ ਦੇ ਵਿਚ ਉਹੀ ਸਾਬ ਵਿਚ ਜਦੋ ਮੰਨਤ ਪੂਰੀ ਹੋ ਜਾਦੀ ਨਾ ਤੇ ਉਹਨੂੰ ਚੜਾਨ ਆਉਦੇ ਨੇ
ਅੱਛਾ ਅੱਛਾ ਵਾਪ ਮਤਲਬ ਵਾਪਿਸ ਕਰਨ ਆਉਦੇ ਆ ਵੀ ਸਾਡੀ ਸੁਖਨਾ ਪੂਰੀ ਹੋ ਗਈ ਹੈ।
ਬਿਲਕੁਲ ਬਿਲਕੁਲ ਅਤੇ ਜਿਵੇਂ ਮੈਂ ਦਿਤਾ ਹਾਂ ਅਗੋਂ ਕੋਈ ਵੀ ਲੈ ਸਕਦਾ ਆਪਣੇ ਸੁੱਖਨਾ
ਹਾਂ ਮਤਲਬ ਬਾਬਾ ਜੀ ਨੂੰ ਵਾਪਸ ਬਾਬਾ ਜੀ ਨੂੰ ਵਾਪਸ ਕਰਨ ਆਉਦੇ ਆ ਵੀ ਤੁਸੀ ਇਹ ਸਾਡੀ ਸ਼ਰਧਾ ਭਾਵਨਾ ਪੂਰੀ ਕੀਤੀ ਹੈ। ਹੁਣ ਤੁਸੀ ਇਹ ਹੋਰਨਾਂ ਨੂੰ ਦੋ
ਹਾਂਜੀ- ਹਾਂਜੀ ਹਾਂ ਬੜੇ- ਬੜੇ ਦੁਨੀਆਂ ਜਿਹਨ੍ਹਾਂ ਦੀ ਇਏਦਾਂ ਇਕ ਸੌ ਇਕ ਪਰਸੈਂਟ ਲੋਕ ਨੇ ਤੇ ਉਹਨਾ ਦਾ ਵਿਆਹ ਐਵੇਂ ਮਨਾਇਆ ਜਾਦਾ ਜਿਵੇ ਸਾਡਾ ਮਨਾਇਆ ਜਾਦਾ ਨਾ ਸਾਨੂੰ ਹਲਦੀ ਲਗਦੀ ਏ ਸਾਡੇ ਵਿਆਹ ਬਿਦ ਹੁੰਦੀ ਐ, ਫਿਰ ਬੂੰਦੀ ਦੇ ਪ੍ਰਸ਼ਾਦ ਤੁਸੀ ਕਹਿਦੇ ਹੋ ਲੰਗਰ
ਸਪੈਸ਼ਲ ਸਪੈਸ਼ਲ ਕਾਰਡ ਵੀ ਛਪਦਾ ਹੈ। ਇਹਨਾਂ ਦਾ ਕੁਛ ਪਤਾ ਹੈ। ਮੈਨੂੰ
ਕਾਰਡ ਤੇ ਹੁਣ ਤੋਂ ਹੀ ਆ ਗਏ ਨੇ ਬਾਈ ਸਤੰਬਰ ਦਾ ਸ਼ਾਇਦ ਵਿਖਾਉਦੇ ਪਏ ਨੇ
ਹਾਂ- ਹਾਂ- ਹਾਂ ਕਾਰਡ ਕਾਰਡ ਵੀ ਆਉਦੇ ਆ ਲੇਕਿਨ ਮੈ ਅ ਸਾਡੇ ਕੁਛ ਰਿਸ਼ਤੇਦਾਰ ਹੈਗੇ ਨੇ ਉਥੇ ਰਹਿਦੇ ਆ ਤੇ- ਬੜੀ ਕੋਸ਼ਿਸ਼ ਕਰਨਾ ਵਾ ਲੇਕਿਨ ਬਾਬਾ ਜੀ ਜਦੋ ਬੁਲਾਉਣਗੇ ਤੇ ਉਦੋਂ ਹੀ ਜਾ ਪਾਵਾਂਗਾ ਨਾ ਲੇਕਿਨ ਮੈਂ ਬੜੀ ਕੋਸ਼ਿਸ਼ ਕੀਤੀ ਹੈ। ਹਮ ਹ ਬਿਲਕੁਲ- ਬਿਲਕੁਲ- ਬਿਲਕੁਲ
ਮੈਂ ਕਹਿੰਦੀਆ ਇਨੀ ਦਾਨੀ ਹੈ। ਦੁਨੀਆਂ-
ਹਾਂ ਹਾਂ ਹਾਂ ਉਹ ਤਾਂ ਫੇਰ ਹੈ ਹੀ ਆ ਦੇਖੋ ਜਿੰਹਨਾਂ ਦੀ ਸ਼ਰਧਾ ਭਾਵਨਾ ਤੇ ਮਨੋਕਾਮਨਾ ਪੂਰੀਆਂ ਹੁੰਦੀਆਂ। ਉਹ ਕੁਛ ਨਾ ਕੁਛ ਬਾਬਾ ਜੀ ਨੂੰ ਭੇਟ ਕਰਕੇ ਜਾਂਦੇ ਨਾ
ਉਹੀ ਗੱਲ ਹੈ ਨਾ ਜਿਹਨੂੰ ਮਾਲਕ ਨੇ ਦੇਣਾ ਉਹ ਕਿਉਂ ਨਾ ਦੇਵੇ
ਹਾਂ ਬਿਲਕੁਲ, ਬਿਲਕੁਲ ਬਿਲਕੁਲ ਤੇ ਤੁਸੀਂ ਕੀ ਮੰਗਿਆ ਸੀ ਤੁਸੀ ਤੁਹਾਡੀ ਵਿਸ਼ ਕੀ ਪੂਰੀ ਹੋਈ ਹੈ।
ਮੈਂ ਤੇ ਚਲੋ, ਮੈਨੂੰ ਮੇਰੀ ਏਜ ਹਜੇ ਠੀਕ ਸੀ ਮੇਰੀ ਹਜੇ ਵਿਆਹ ਦੀ ਉਮਰ ਵੀ ਨਹੀਂ ਸੀ। ਅਤੇ ਵੈਸੇ ਹੀ ਅਸੀਂ ਉਹੀ ਬਾਈ ਤੇਈ ਦੀ ਉਮਰ ਇਹੋ ਜਿਹੀ ਹੁੰਦੀ ਹ ਘਰ ਦੇ ਕਹਿੰਦੇ ਇਹੀ ਏਜ ਵਿੱਚ ਵਿਆਹ ਕਰੀਦਾ ਬਈ ਚਲੋ। ਬੱਚੇ ਆਪਣੇ ਘਰ ਮਾਂ ਪਿਓ ਦੀ ਇੱਜ਼ਤ।
ਪੂਰੀ ਇੱਜਤ ਲੈ ਕੇ ਜਾਣਗੇ ਬਿਲਕੁਲ ਬਿਲਕੁਲ।
ਨਾ ਕੁਛ ਨਹੀਂ ਮੈਂ ਤਾਂ ਨਹੀਂ ਮੰਮੀ ਨੇ ਆਪੇ ਕਹਿ ਦਿੱਤਾ ਵੀ ਬਾਬੇ ਮੈਨੂੰ ਸਿਹਰਾ ਚਾਹੀਦਾ ਆਪਣੇ ਬੇਟੀ ਵਾਸਤੇ ਉਹਨਾਂ ਨੇ ਦੇ ਦਿੱਤਾ। ਮਨ ਵਿੱਚ ਮੰਮਾ ਮੰਮੀ ਨੇ ਇਹੀ ਰੱਖਿਆ ਸੀ ਵੀ ਚਲੋ ਇੱਕ। ਕੀ ਹੈ ਬਈ ਲਾਈਫ ਪਾਰਟਨਰ ਚੰਗਾ ਹੋਣਾ ਚਾਹੀਦਾ।
ਹਾਂ ਮਤਲਬ ਉਹਨਾਂ ਨੇ ਨਾ ਸਿਹਰੇ ਨਾਲ ਲਾੜਾ ਵੀ ਮੰਗਿਆ ਸੀ।
ਹਾਂ ਚਲੋ, ਉਹ ਤਾਂ ਫਿਰ ਮਿਲਣਾ ਹੀ ਸੀ। ਹਨਾ ਅਸੀਂ ਮੰਗਿਆ ਕਿ ਚੰਗਾ ਹੋਣਾ ਚਾਹੀਦਾ ਬਾਬਾ ਜੀ ਨੇ ਦੇ ਵੀ ਦਿੱਤਾ ਅਤੇ ਚੰਗਾ ਵੀ ਦੇ ਦਿੱਤਾ।
ਚਲੋ ਇਹ ਤਾਂ ਬਹੁਤ ਅੱਛੀ ਗੱਲ ਹੈਗੀ ਆ।
ਉਹਨਾਂ ਨੇ ਦੋਨੋਂ ਇਹ ਮਨੋਕਾਮਨਾਵਾਂ ਪੂਰੀਆਂ ਕਰ ਦਿੱਤੀਆਂ।
ਹਮ ਹਮ
ਅਤੇ ਫਿਰ ਨਾਲ ਹੀ ਮੈਂ ਉਹਨੂੰ ਉਸੇ ਸਾਲ ਦੇ ਵਿੱਚ
ਅੱਛਾ ਜੀ
ਹਾਂਜੀ ਕਹਿੰਦੇ ਨੇ ਵੀ ਸੁੱਖਨਾ ਜਿਹੜੀਆਂ ਹੁੰਦੀਆਂ ਨਾ ਉਹ ਤੰਗ ਕਰਦੀਆਂ।
ਬਿਲਕੁਲ ਜੇ ਅਸੀਂ ਟਾਈਮ ਨਾਲ ਪੂਰੀ ਨਾ ਕਰੀਏ ਤਾਂ।
ਬਿਲਕੁਲ ਉਹਨੂੰ ਜੇ ਜ ਸੁੱਖਿਆ ਸੀ ਪੂਰਾ ਹੋ ਗਿਆ। ਵੀ ਸੁਖਨਾ ਲਾ ਆਓ ਜਾ ਕੇ।
ਹਾਂ ਹਾਂ ਬਿਲਕੁਲ ਬਿਲਕੁਲ। ਬਹੁਤ ਅੱਛੀ ਗੱਲ ਹੈ, ਵੈਸੇ ਸਹੀ ਗੱਲ ਹੈ ਜੇਰ ਸੁਖਨਾ ਸੁਖਨਾ ਵਗੈਰਾ ਨਹੀਂ ਲਾਵਾਂਗੇ ਨਾ। ਉਤੇ ਜਾ ਕੇ ਤੇ ਫੇਰ ਬਾਅਦ ਚੋਂ ਦਿੱਕਤਾਂ ਆਉਂਦੀ ਹੈ।
ਬਿਲਕੁਲ ਜੀ ਅਸੀਂ ਲੋਕ ਹਰ ਕਿਤੇ ਜਾ ਕੇ ਸੁਖਦੇ ਹਾਂ ਕੁਛ ਨਾ ਕੁਛ। ਸਾਨੂੰ ਕੋਈ ਥੋੜ੍ਹੀ ਜਿਹੀ ਵੀ ਦਿੱਕਤ ਹੁੰਦੀ ਹੈ ਨਾ ਵੈਸੇ ਵੀ ਅਸੀਂ ਮੈਂ ਨਹੀਂ ਹਰ ਲੋਕ। ਸਾਨੂੰ ਹਲਕੀ ਜਿਹੀ ਵੀ ਦਿੱਕਤ ਹੋ ਜਾਏ ਨਾ। ਅਸੀਂ ਜਿਹੜੇ ਗੁਰਦੁਆਰੇ ਜਾਣਾ ਬਾਬਾ ਬਾਬਾ ਜੀ ਮੈਨੂੰ ਇਹਂ ਦੇ ਦਿਓ ਮੈਂ ਇਹਂ ਕਰਾਂਗੀ ਬਾਬਾ ਬੰਦਾ ਮੈਨੂੰ ਇਹ ਦੇ ਦਿਉ ਮੈਂ ਇਹ ਕਰਾਂਗੀ।
ਹਮ ਹ ਬਿਲਕੁਲ ਬਿਲਕੁਲ ਪਰ ਕੀ ਹ ਉਹ ਪਤਾ ਕੀ ਹੈ ਉਹ ਫਿਰ ਯਾਦ ਨਹੀਂ ਭੁੱਲ ਜਾਂਦੀ ਹੈ। ਯਾਦ ਤਾਂ ਆਉਂਦੀ ਏ ਫੇਰ ਯਦ ਕੋਈ ਦਿੱਕਤ ਆਏਗੀ ਤਾਂ ਯਾਦ ਆ ਜਾਂਦੀ ਹੈ ਉਹ ਹੋ ਅਸੀਂ ਤਾਂ ਉੱਥੇ ਜਾਣਾ ਸੀ। ਹਮਖ ਹਮ ਠਕ ਵੈਸੇ ਨੀ ਗੁਰੂ ਯਾਦ ਆਉਣਾ ਹਮ ਚਲੋ ਕੋਈ ਗੱਲ ਨੀ ਹੋਰ ਸੁਣਾਓ, ਬਚਪਨ ਵਿੱਚ ਕਿੰਨੀ ਕੁ ਮਾਰ ਖਾਧੀ ਹੈ। ਹੈਲੋ।
ਹੋਰ ਸੁਣਾਓ, ਹੈਲੋ।
ਮੈਂ ਕਿਹਾ ਬਚਪਨ ਵਿੱਚ ਕਿੰਨੀ ਕੁ ਮਾਰ ਖਾਧੀ ਹੈ।
ਮਾਰ ਤੇ ਨਹੀਂ ਖਾਧੀ ਜੀ ਅਸੀਂ।
ਅੱਛਾ ਜੀ। ਦੇਖੋ ਜੀ ਮੈਂ ਤੇ ਸੱਚ-ਸੱਚ ਅਸੀਂ ਤਾਂ ਦੇਖ ਲਓ ਝੂਠ ਨਹੀਂ ਬੋਲਦੇ ਸੱਚ ਬੋਲਿਆ ਮਾਰ ਪਈ ਐ। ਲੇਕਿਨ, ਉਸ ਹਿਸਾਬ ਨਾਲ ਬਈ ਮਤਲਬ, ਹੂੰ
ਮੁੰਡਿਆਂ ਨੂੰ ਤਾਂ ਪੈਂਦੀ ਐ ਜੀ।
ਆਹੋ ਉਹ ਤਾਂ ਹੈ ਹੀ ਐ ਲੇਕਿਨ ਥੋੜ੍ਹੀ ਬਹੁਤੀ ਝਿੜਕਾਂ ਵਗੈਰਾ ਕੁੜੀਆਂ ਨੂੰ ਵੀ ਪੈ ਜਾਂਦੀ ਆ।
ਅੱਛਾ, ਮੈਂ ਨਾ ਜਦੋਂ ਮਤਲਬ ਛੋਟੇ ਹੁੰਦੇ ਤੋਂ ਥੋੜ੍ਹੀ ਨਾ ਮਤਲਬ ਜਿਵੇਂ ਕਈਆਂ ਦਾ ਸਰੀਰ ਗੁੰਦਮ ਹੁੰਦਾ ਨਾ। ਮੇਰਾ ਐਵੇਂ ਸੀ, ਤੇ ਮੇਰਾ ਭਰਾ